ਹਾਂ
ਸਤਿ ਸ੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਕੀ, ਹਾਲ ਚਾਲ ਐ?
ਵਧੀਆ ਜੀ ਹੋਰ, ਤੁਸੀਂ ਸੁਣਾਓ?
ਠੀਕ ਬਸ ਅਸੀਂ ਵੀ ਵਧੀਆ ਵੀ ਹੁਣੇ ਰੋਟੀ ਖਾਧੀ ਸੀ। ਤੇ ਮੈਂ ਸੋਚਿਆ ਕਿ ਤੁਹਾਨੂੰ ਫੋਨ ਕਰੀਏ ਬੜੇ ਦਿਨ ਹੋ ਗਏ ਸਨ। ਤੇ ਹੋਰ ਕੋਈ ਨਵੀਂ ਤਾਜ਼ੀ ਸੁਣਾਓ?
ਪਤਾ ਨੀ ਕਿਵੇਂ ਯਾਦ ਕਰ ਲੈਆ ਭਾਈ ਸਾਹਿਬ।
ਹਾਂ। ਥੋੜ੍ਹੀ ਨਾ ਹੋਲੀ ਬੋਲੋ ਮੈਨੂੰ ਸਮਝ ਨਹੀਂ ਆ ਰਹੀ ਸਪੀਡ ਘੱਟ ਰੱਖੋ ਤੁਸੀਂ ਨਾ ਮੈਨੂੰ ਥੋੜੀ ਤੁਹਾਡੇ ਵਰਡਿੰਗ ਸਮਝ ਨਹੀਂ ਆ ਰਹੀ ਹਨਾ। ਤੇ ਹਾਂ। ਅਤੇ ਹੋਰ ਨਵੀਂ ਤਾਜ਼ੀ ਸੁਣਾਓ? ਕੀ ਚੱਲ ਰਿਹਾ, ਕੀ ਪਲਾਨਿੰਗ ਹੈ।
ਬਸ ਜੀ ਸਭ ਵਧੀਆ। ਹੋਰ ਤੁਸੀਂ ਸੁਣਾਓ? ਮੈਂ ਸੁਣਿਆ ਤੁਸੀਂ ਗੱਡੀ ਲੈ ਲਈਏ ਨਵੀਂ?
ਹਾਂ, ਨਹੀਂ ਨਵੀਂ ਨਹੀਂ ਲਾਈ। ਪਰ ਨਵੀਂ ਵਰਗੀ ਐ।
ਅੱਛਾ
ਹਾਂ,
ਕਦੋਂ ਲਈਏ,
ਮੈਨੂੰ ਹੋ ਗਏ ਨੇ, ਜੀ ਆਪਣਾ ਵੀਹ ਪੱਚੀ ਦਿਨ ਹੋ ਗਏ ਨੇ ਵੀਹ ਦਿਨ ਲਗਭਗ ਨਾ,
ਅੱਛਾ,
ਹੂੰ, ਇੰਨੇ ਹੋ ਗਏ ਨੇ ਮੈਨੂੰ
ਤੇ ਕਿਹੜੀ ਲਈ ਹੈ
ਮੈਂ ਲਾਈ ਆ ਜੀ, ਆਪਣਾ ਉਹਦੇ ਹੁੰਡਾਈ ਦੀ ਲਾਈ ਹੈ।
ਅੱਛਾ,
ਹਾਂ,
ਤੇ ਕਿਹੜਾ ਮੋਡਲ ਐ?
ਮੇਰਾ ਦੋ ਹਜ਼ਾਰ ਚੌਵੀ ਮੋਡਲ ਹੈਗਾ ਜੀ,
ਅੱਛਾ ਜੀ,
ਹੂੰ,
ਤੇ ਕਿੰਨੇ ਦੀ ਪੈ ਗਈ ਹੈ ਜੀ,
ਇਹ ਭਾਈ ਇਹ ਸਾਨੂੰ ਦੋ ਹਜ਼ਾਰ ਚੌਵੀ ਮਾਡਲ ਵੈਸੇ ਨਾ, ਐਗਜੈਕਟ ਤੇ ਮੇਰੇ ਬੇਟੇ ਨੂੰ ਪਤਾ ਹੈ, ਪਰ ਫੇਰ ਵੀ ਪੰਜ ਸਾਢੇ ਪੰਜ ਤੋਂ ਉਤੇਈ ਪਾਈ ਹੈ।
ਅੱਛਾ,
ਹਾਂ,
ਹੂੰ, ਚਲੋ ਵਧੀਆ ਜੀ, ਚੌਵੀ ਮੋਡਲ ਤੁਹਾਨੂੰ ਬਹੁਤ ਸਸਤਾ ਪੈ ਗਿਆ ਫੇਰ
ਹਾਂ ਬਸ ਉਹ ਥੋੜਾ, ਜਿਹਦੀ ਗੱਡੀ ਹੈ ਸੀ, ਉਹ ਥੋੜਾ ਲੋੜਵੰਦ ਸੀ ਉਹਨੇ ਜਾਣਾ ਸੀ। ਇੰਡੀਆ ਤੋਂ ਬਾਹਰ ਜਾਣਾ ਸੀ, ਤੇ ਉਹ ਹਾਂ ਬਸ ਉਹ ਆਪਣਾ ਮਿਲਣ ਜੁਲਣ ਵਾਲਾ ਈ ਸੀ ਕਹਿੰਦਾ ਵੀ ਵੀਰ ਜੀ ਤੁਹਾਨੂੰ ਹੀ ਦੇਣੀ ਹੈ ਮੈਂ, ਗੱਡੀ ਨਾ ਤੇ,
ਹਾਂ,
ਉਹ ਫਿਰ ਬਸ ਜੋ ਵੀ ਉਹ ਮਿਨੀਮਮ ਕਰਚ ਸਕੇ ਆ। ਉਹਨਾਂ ਕਰਕੇ ਤੇ ਉਹਨੇ ਦੇਤੀ, ਅਸੀਂ ਵੀ ਫੇਰ ਫਟਾਫਟ ਲੈਣ ਦੀ ਕੀਤੀ। ਮੈਂ ਕਿਹਾ ਚਲੋ ਠੀਕ ਰੇਟ ਮਿਲ ਰਿਹਾ ਹੈ ਹਾਂ,
ਦੋ ਸਾਲ ਵਿੱਚ ਗੱਡੀ ਦਾ ਕੁਛ ਵੀ ਨਹੀਂ ਵਿਗੜਦਾ
ਔਰ ਮੇਰਾ ਮੁੰਡਾ ਕਹਿ ਰਿਹਾ ਸੀ ਕਿ ਉਹ ਨਵੀਂ ਗੱਡੀ ਉਹ ਤੇ ਮੇਰੇਕਲ ਸਾਢੇ ਅੱਠ ਇੱਕ ਲੱਖ ਦੀ ਹੈਗੀ ਸਾਢੇ ਅੱਠ ਨੌ ਲੱਖ ਦੀ
ਅੱਛਾ
ਹਾਂ ਇਨਾ ਫ਼ਰਕ ਪੈ ਗਿਆ ਸਾਨੂੰ ਬਸ ਜਾਣਕਾਰੀ ਕਰਕੇ ਨਾ ਉਹ ਥੋੜ੍ਹਾ ਦੇ ਗਏ ਨੇ ਸਾਨੂੰ ਵਾਜਿਬ ਰੇਟ ਵਿੱਚ ਨਾ ਹੋਰ ਤੁਸੀਂ ਸੁਣਾਓ ਕੀ ਚੱਲ ਰਿਹਾ ਅੱਜ ਕੱਲ੍ਹ
ਬਸ ਸਭ ਵਧੀਆ ਜੀ ਅਸੀਂ ਵੀ ਸੋਚ ਰਹੇ ਹਾਂ ਗੱਡੀ ਲੈਣ ਦੀ ਤੁਹਾਨੂੰ ਵੀ ਹੁਣ ਦੇਖਾਂਗੇ ਕਦੀ ਲੈ ਚੱਲਾਂਗੇ ਨਾਲ ਤੁਹਾਨੂੰ ਤੁਸੀਂ ਦਵਾ ਦਿਓ ਗੱਡੀ ਵਧੀਆ ਜੀ
ਇੱਕ ਨਾ ਮੈਂ ਤੁਹਾਨੂੰ ਕੋਾਲ ਕੀਤੀ ਸੀ, ਇਸ ਕਰਕੇ ਕੀਤੀ ਸੀ ਕੋਈ ਨਾ ਆਪਣਾ ਤੇ ਸੋਰੀ, ਭੁੱਲ ਹੀ ਗਿਆ ਮੈਂ ਕਿਹੜੀ ਗੱਲ ਕਰਨੀ ਸੀ, ਚਲੋ ਤੁਸੀਂ ਸੁਣਾਓ ਕੁਛ?
ਅੱਛਾ ਜੀ ਹਾਂਜੀ ਮੈਂ ਕਹਿ ਰਿਹਾ, ਜੀ ਮੈਂ ਗੱਡੀ ਲੈਣੀ ਹੈ ਮੈਂ ਵੀ
ਹਾਂ ਲਵੋ ਸੁਖਾ ਨਾਲ ਲਵੋ ਕੋਈ ਨੀ ਜਦੋਂ ਬੁਲਾਓਗੇ ਵੀਰ ਜੀ
ਹਮ ਪੁਰਾਣੀ ਲੈਣੀ ਹੈ ਅਸੀਂ ਵੀ
ਤੁਸੀਂ ਪੁਰਾਣੀ ਲੈਣੀ ਹੈ ਕੋਈ ਗੱਲ ਨਹੀਂ ਪੁਰਾਣੀ ਲੈ ਲੈਣਾ ਕਿੰਨਾ ਬਜਟ ਕਿੱਤਨਾ ਆਪਣਾ
ਆਪਣਾ ਬਜਟ ਅੱਠ ਨ ਦਸ ਲੱਖ ਤੱਕ ਦੀ
ਅੱਠ ਨੌ ਦਸ ਤੱਕ ਦੀ ਤੇ ਵੀਰ ਜੀ ਨਵੀਂ ਆ ਜਾਏਗੀ ਵਧੀਆ ਗੱਡੀ ਆ ਜਾਏਗੀ
ਨਹੀਂ ਉਹ ਵਧੀਆ ਛੋਟੀ ਆਏਗੀ ਨਾ ਜ਼ਿਆਦਾ ਵੱਡੀ ਨ ਆਉਣੀ ਅਸੀਂ ਸੋਚ ਰਹੇ ਹਾਂ ਥੋੜੀ ਵੱਡੀ ਗੱਡੀ ਲੈਣੀ ਚੱਲੀ ਹੋਈ ਦੋ ਤਿੰਨ ਸਾਲ ਹਮ
ਦਸ ਲੱਖ ਦੀ
ਹਾਂਜੀ
ਫੋਰਚੂਨਰ ਪਤਾ ਕਰਲੋ ਮੇਰੇ ਖਿਆਲ ਉਹ ਮਿਲ ਜਾਏਗੀ ਤੁਹਾਨੂੰ ਵਧੀਆ ਮੋਡਲ ਮਿਲ ਜਾਏਗਾ ਨੌ ਦਸ ਲੱਖ ਦੀ ਮੇਰਾ ਖਿਆਲ ਬਾਈ ਤੇਈ ਮਿਲ ਜਾਣਾ ਚਾਹੀਦਾ ਅੱਠ ਦਸ ਲੱਖ
ਨਹੀਂ ਨਹੀਂ ਜੀ ਨਹੀਂ
ਨਹੀਂ ਮਿਲੇਗਾ ਨਵੀਂ ਕਿੰਨੇ ਦੀ ਆਉਂਦੀ ਹੈ
ਨਵੀ ਤਾਂ ਇਹ ਜੀ ਹੈ ਅੜਤਾਲੀ ਲੱਖ ਦੀ
ਅੱਛਾ ਅੱਛਾ ਨਹੀਂ ਮੈਂ ਮੈਂ ਉਸ ਹਿਸਾਬ ਨਾਲ ਮੈਂ ਤੇ ਵੀਹ ਦੇ ਹਿਸਾਬ ਨਾਲ ਦੱਸਿਆ ਸੀ ਜ ਬਾਈ ਵੀਹ ਦੀ ਆਉਣੀ ਆ ਪਰ ਅੜਤਾਲੀ ਲੱਖ ਫੇਰ ਤੇ ਤੁਹਾਨੂੰ ਦੋ ਦੋ ਦੋ ਹਜ਼ਾਰ ਵੀਹ ਮੋਡਲ ਮਿਲੇਗਾ ਫਿਰ
ਨਹੀਂ ਜੀ ਨਹੀਂ ਨਹੀਂ ਨਹੀਂ ਦਸ ਦਾ ਦੋ ਹਜ਼ਾਰ ਗਿਆਰਾਂ ਬਾਰਾਂ ਮਾਡਲ ਮਿਲੇਗਾ
ਅੱਛਾ
ਹਾਂਜੀ ਫੋਰਚੂਨਰ ਬਹੁਤ ਮਹਿੰਗੀ ਹੈ ਜੀ
ਵਧੀਆ ਆ ਹੈ ਲੈਂਡ ਕਰੂਜ਼ਰ ਕਿੰਨੇ ਦੀ ਆਉਂਦੀ ਹੈ ਜੀ ਨਵੀਂ
ਲੈਂਡ ਕਰੂਜਰ ਤਾਂ ਢਾਈ ਕਰੋੜ ਦੀ ਹੈਗੀ ਹੈ ਢਾਈ ਕਰੋੜ ਤੋਂ ਸਟਾਰਟਿੰਗ
ਅੱਛਾ ਐਨੀ ਮਹਿੰਗੀ
ਨਹੀਂ ਯਾਰ ਇੰਨੀ ਮਹਿੰਗੀ ਨਹੀਂ ਹੁੰਦੀ ਮੈਂ ਤਾਂ ਸੁਣਿਆ ਸੱਤਰ ਅੱਸੀ ਲੱਖ ਤੋਂ ਚਾਲੂ ਹੋ ਜਾਂਦੀ ਹੈ
ਨਹੀਂ ਜੀ ਨਹੀਂ
ਅੱਛਾ ਬਹੁਤ ਮਹਿੰਗੀ ਹੈਗੀ ਆ ਫਿਰ ਤੇ ਇਹ ਮੈਂ ਪਿੱਛੇ ਹੁਣ ਗਿਆ ਸੀ ਅੱਛਾ ਮੈਂ ਹੁਣਾ ਪਿੱਛੇ ਬਾਹਰ ਗਿਆ ਸੀ ਤੇ ਉੱਥੇ
ਹਾਂਜੀ
ਸਰਦਾਰ ਜੀ ਕੋਲ ਦੋ ਤਿੰਨ ਸਨ
ਅੱਛਾ, ਕਿਹੜੇ ਨਵਾਂ ਮੋਡਲ ਸੀ ਪੁਰਾਣਾ?
ਇੱਕ ਉਹਨਾਂ ਦਾ ਨਵਾਂ ਮੋਡਲ ਸੀ ਤੇ ਇੱਕ ਪੁਰਾਣਾ ਸੀ ਬਹੁਤ ਪੁਰਾ ਇੱਕ ਤੇ ਬਹੁਤ ਪੁਰਾਣਾ ਸੀ ਔਰ। ਇੱਕ ਲੈਟੈਸਟ ਸੀ ਹਾਂ ਉਹ ਲ। ਟੈਸਟ ਮੋਡਲ ਉਹਨਾਂ ਦਾ ਬੇਟਾ। ਡਰਾਈਵ ਕਰਦਾ ਉਹਦੇ ਉਹਦੇ ਉਹਦੇ ਕੋਲ ਆਉਂਦੀ ਹੈ ਉਹ ਤੇ ਜਿਹੜਾ ਓਲਡ ਮੋਡਲ ਹੈ ਉਹ ਸਰਦਾਰ ਜੀ ਕੋਲ ਆਪਣੇ ਕੋਲ ਸੀ
ਤੇ ਜਿਹੜਾ ਨਵਾਂ ਮਾਡਲ ਹੈ ਉਹ ਕਿਹੜਾ ਕਿ ਕਿਹੜਾ ਮਾਡਲ ਹੈ ਜੀ
ਉਹਨਾਂ ਨੂੰ ਸਾਲ ਹੋ ਗਿਆ ਮੇਰੇ ਖਿਆਲ ਨਾ ਦੋ ਹਜ਼ਾਰ ਪੱਚੀ ਮੋਡਲ ਹੋਣਾ ਉਹ
ਅੱਛਾ
ਹਮ ਅਤੇ ਗੱਡੀ ਮੈਂ ਕਹੰਨਾ ਐਸੀ ਗੱਡੀ ਹੈ ਭਾਈ ਸਾਹਿਬ ਕੁੱਛ ਨਾ ਪੁੱਛੋ
ਉਹ ਉਹ ਗੱਡੀ ਹੈਗੀ ਜੀ ਬੁਲੇਟ ਪਰੂਫ ਗੱਡੀ ਹੈਗੀ ਉਹ
ਅੱਛਾ।
ਹਾਂਜੀ
ਕਮਾਲ ਕਰਤੀ ਆ।
ਹੋਰ ਉੱਥੇ ਕਿਸੇ ਨੇ ਉਹ ਰੋਕਟ ਵੀ ਚਲਾ ਤ ਨਾ ਉਹ ਜਿਹੜਾ ਹੁੰਦਾ ਜੀ ਉਹ। ਗੋਲਾ ਜਾ ਆਪੇ ਇੱਕ ਦਿਨ। ਉਹਦੇ ਨਾਲ ਵੀ ਕੁਛ ਨਹੀਂ ਹੁੰਦਾ ਉਹਨੂੰ।
ਅੱਛਾ।
ਬਹੁਤ ਖ਼ਤਰਨਾਕ ਗੱਡੀ ਆ ਜੀ ਉਹ
ਹਾਂ ਹੈ ਵੀ ਬਹੁਤ ਹੈਵੀ ਆ ਗੱਡੀ ਨਾ।
ਬਹੁਤ ਜ਼ਿਆਦਾ ਉਹਦੇ ਡੋਰ ਪੈਨਲ ਵੀ ਬਹੁਤ ਹੈਵੀ ਹੈ ਜੀ।
ਬਹੁਤ ਬਹੁਤ ਤੇ ਅਸੀਂ ਇੰਡੀਆ ਤੋਂ ਬਾਹਰ ਇੱਕ ਵਾਰੀ ਗਏ ਸੀ ਇੱਕ ਦੂਜ। ਦੱਸਦੇ ਓ ਉਥੇ ਤੇ ਸਰਦਾਰ ਜੀ ਕੋਲ ਸੀ। ਉਹ ਸਾਡੀ ਕੰਟਰੀ ਵਿੱਚ ਇਹ ਇਹ ਗੱਡੀਆਂ ਸਿਰਫ ਦੋ ਹੀ ਨੇ। ਪਤਾ ਨੀ ਕਿਹੜੀ ਸੀ ਤਿੰਨ ਚਾਰ ਕਰੋੜ ਦੀ ਕਹਿ ਰਹੇ ਸਨ ਇੱਕ ਗੱਡੀ
ਅੱਛਾ ਜੀ।
ਹਾਂ ਹਾਂ। ਬਹੁਤ ਬਹੁਤ ਲੋਕਾਂ ਕੋਲ ਮਾਇਆ ਹੈਗੀ ਹੈ। ਆਪਾਂ ਤੇ ਅੱਠ ਦਸ ਲੱਖ ਦੀ ਗੱਡੀ ਹੀ ਲੈ ਪਾਉਦੇ ਹਾਂ। ਅਤੇ ਉੱਥੇ ਲੋਕਾਂ ਕੋਲ ਬਹੁਤ ਪੈਸਾ ਏ।
ਹਮ
ਬਾਕੀ ਚਲੋ ਆਪੋ ਆਪਣੀ ਸਮਰੱਥਾ ਹੁੰਦੀ ਹੈ। ਬਸ ਕੋਈ ਕਿੰਨੇ ਦੀ ਲੈ ਪਾਉਂਦਾ। ਕੋਈ ਕਿੰਨੇ ਦੀ ਲੈ ਪੈਂਦਾ ਹਨਾ।
ਹੁਣ ਅਸੀਂ ਵੀ ਸੋਚ ਰਹੇ ਹਾਂ ਇੱਕ ਪੁਰਾਣੀ ਲੈ ਲੈਂਨੇ ਹਾਂ ਫਿਰ। ਥੋੜਾ ਚਿਰ ਰੁਕ ਕੇ ਇਕ ਨਵੀਂ ਕਢਾਵਾਂਗੇ ਵੱਡੀ। ਫੋਰਚੂਨਰ ਤੋਂ ਹੀ ਦੇਖਾਂਗੇ ਵੱਡੀ ਕਢਾਵਾਗੇ।
ਹਾਂ ਉਹ ਉਹ ਉਹਦੇ ਚ ਤਾਂ ਗੱਡੀ ਨਹੀਂ ਆਇਆ ਆਪਣੇ ਮਿਡਲ ਕਲਾਸ ਵਾਲਿਆਂ ਵਾਸਤੇ ਫੋਰਚੂਨਰ ਸੈਕਿੰਡ ਹੈਂਡ। ਤੇ ਵਧੀਆ ਹੀ ਰਹਿੰਦੀ ਹੈ।
ਹਮ ਹਮ
ਉਹ ਵਧੀਆ ਰਹਿੰਦੀ ਹੈ।
ਮੇਰੇ ਘਰ ਤੇ ਕਹਿ ਰਹੇ ਸੀ ਨਵੀਂ ਕਢਾ ਲੈ ਫੋਰਚੂਨਰ।
ਨਹੀਂ, ਸੈਕਿੰਡ ਹੈਂਡ ਮਿਲ ਜਾਂਦੀ ਵਧੀਆ ਮਿਲ ਜਾਂਦੀ।
ਹਮ ਹਮ ਸੈਕਿੰਡ ਹੈਂਡ ਵਾਸਤੇ ਵੀ ਬਾਈ ਤੇਈ ਚੌਵੀ ਮੋਡਲ। ਲੈਣਾ ਤੇ ਕਮ ਸੇ ਕਮ ਚਾਲੀ ਲੱਖ। ਪਏ ਜੀ, ਚ ਦਿਨ ਹਾਂਜੀ ਚੌਵੀ ਮੁੜ
ਤੁਹਾਡਾ,
ਹਾਂਜੀ-ਹਾਂਜੀ ਅਸੀਂ ਹਜੇ ਤਾਂ ਵੈਸੇ ਹੀ, ਅਸੀਂ ਮਤਲਬ ਹੱਥ ਸੈੱਟ ਕਰਨ ਵਾਸਤੇ ਲੈ ਰਹੇ ਹਾਂ ਅੱਠ ਦਸ ਲੱਖ ਦੀ।
ਫੇਰ ਅੱਗੇ ਜਾ ਕੇ ਇਹ ਫਿਰ ਪੁਰਾਣੀ ਲਾਂਗੇ ਫੋਰਚੂਨਰ
ਹਾਂਜੀ।
ਤੇਈ ਚੌਵੀ ਮਾਡਲ ਫਿਰ ਅਸੀਂ ਦੇਖਾਂਗੇ ਨਵੀਂ ਲਵਾਂਗੇ। ਇੱਕ ਮਰਸਡੀਜ਼ ਵੀ ਖੜੀ ਹੈ ਨਾ ਘਰ ਉਹ ਪਾਪਾ ਚਲਾਉਂਦੇ ਨੇ। ਉਹ ਆਉਂਦੇ ਨ ਚਲਾਣੀ ਨੀ ਆਉਂਦੀ ਨਾ।
ਠੀਕ ਠੀਕ ਹੈ ਭਾਈ ਸਾਬ। ਤੁਹਾਡੇ ਇੱਥੇ ਕੁੱਝ ਆਵਾਜ਼ ਆ ਰਹੀ ਹੈ ਪਿੱਛੋਂ ਤੁਹਾਡੀ ਛੱਤ ਤੇ ਵੇਖ ਕੇ ਆਉਣਾ ਕੋਈ ਹੈ। ਕੁਛ ਹੋ ਰਿਹਾ ਮੈਨੂੰ ਲੱਗ ਰਿਹਾ। ਦੇਖੋ ਇੱਕ ਮਿੰਟ ਜਾ ਕੇ ਨਾ ਇੱਕ ਨਜ਼ਰ ਮਾਰੋ।
ਨਹੀਂ ਜੀ ਨਹੀਂ ਬੰਦ ਹੋਵੇ।
ਅੱਛਾ
ਹਾਂਜੀ ਹਾਂਜੀ।
ਛਲੋ, ਤੇ ਤੁਸੀਂ ਹੁਣ
ਹਾਂਜੀ-ਹਾਂਜੀ, ਆਵਾਂਗੇ-ਆਵਾਂਗੇ ਵੇਖਾਂਗੇ। ਪਾਪਾ ਨੂੰ ਵੀ ਕਹਾਂਗਾ, ਨਾ ਲਾਉਣਗੇ ਮਰਸਡੀਜ਼ ਤੇ ਆਵਾਂਗੇ ਜੀ। ਗਲੀ ਹੈ ਤੁਹਾਡੀ ਚੋੜੀ ਹੈਗੀ ਏ,
ਗਲੀ ਹਾਂ ਵੀਹ ਬਾਈ ਫੁੱਟ ਹੈਗੀ ਹੈ, ਸਾਡੀ ਗਲੀ ਨਾ,
ਹਾਂਜੀ, ਹਾਂਜੀ ਆ ਜਾਏਗੀ ਗੱਡੀ ਹਨਾ,
ਗੱਡੀ ਆ ਜਾਏਗੀ ਆਰਾਮ ਨਾਲ,
ਬਹੁਤ ਵੱਡੀ ਚੋੜੀ ਗੱਡੀ ਹੈ ਸਾਡੀ ਨਾ,
ਅੱਛਾ,
ਹਾਂਜੀ,
ਚਲੋ ਵਧੀਆ ਗੱਲ ਹੈ, ਗੱਡੀ ਤਾਂ ਫੇਰ ਜੇ ਹੋਏ ਤਾਂ ਫੇਰ ਵੱਡੀ ਹੀ ਹੋਣੀ ਚਾਹੀਦੀ ਹੈ ਗੱਡੀ ਤੇ ਨਾ ਐਨ ਪੂਰਾ ਸ਼ਾਨ ਨਾਲ ਜਾਏ। ਬੰਦਾ ਹੈਨਾ ਵਧੀਆ ਗੱਲ ਏ,
ਪੰਜਦੀ ਬਹੁਤ ਹੈ।
ਹਾਂਜੀ,
ਬੜੀ ਭੱਜਦੀ ਹੈ ਜੀ, ਉਹ ਗੱਡੀ ਸੰਭਾਲੀ ਨੀ ਜਾਂਦੀ। ਹੂੰ ਮਹਿੰਗੀ ਬਹੁਤ ਹੈ ਜੀ ਉਹ
ਹਾਂ ਨਹੀਂ ਮਹਿੰਗੀ ਤੇ ਹੋਏਗੀ ਸਹੀ ਐਨਾ ਐਨੀ ਮਾਇਆ ਖਰਚੀ, ਜੇ ਇਨੀ ਵਧੀਆ ਗੱਡੀ ਹੈ, ਹੈਵੀ ਗੱਡੀ ਹੈ ਤੇ ਫੇਰ ਮਹਿੰਗੀ ਤੇ ਹੋਏਗੀ ਸਹੀ।
ਹਾਂਜੀ, ਹਾਂਜੀ।
ਹਨਾ ਚਲੋ ਠੀਕ ਆ ਭਾਈ ਸਾਹਿਬ ਫਿਰ ਹਨਾ, ਆਪਾਂ ਫਿਰ ਕਰਦੇ ਹਾਂ ਗੱਲ ਸਤਿ ਸ੍ਰੀ ਅਕਾਲ,